ਠੀਕ
ਸਤਿ ਸ਼੍ਰੀ ਅਕਾਲ, ਮੈਂ ਮੈਂ ਤੁਹਾਡੇ ਵਾਲੇ ਚ ਲਗਾਉਣ ਡਈ ਸੀ, ਉੱਥੇ ਰਿੰਗ ਜਾਈ ਜਾਣਦੇ ਚੁੱਕੇਯਾ ਈ ਨਹੀ ਤੁਸੀ
ਹਾਂ ਚੁੱਕਿਆ ਨੀ ਗਿਆ ਉਹਦੇ ਚ, ਮੈਂ ਤੇ ਕੋਸ਼ਿਸ਼ ਕੀਤੀ ਚੁੱਕਣ ਦੀ, ਪਰ ਚੁੱਕੀ ਨੀ ਗਈ ਕੌਲ
ਅੱਛਾ
ਚੱਲਿਆ ਕਿਥੇ ਹੋਰ ਸਮਝ ਨ ਆ ਚੁੱਕੀ ਕਿਉਂ ਨਹੀਂ ਗਈ
ਨਾ ਕਰ ਗਿਆਸ ਹਾਂ ਫਿਰ ਬੱਸ ਦਿਖਾ ਰਹੀ ਸੀ, ਕਿੰਵੇਂ ਲਗਣਾ ਅਸੀ
ਅੱਛਾ ਦਿਖਾ ਰਿਹਾ ਸੀ
ਹਾਂ ਪਰ ਕਟ ਪੀਸ ਐ
ਪਰ ਇਹਨਾਂ ਨੂੰ ਲੱਗ ਜਾਂਦਾ, ਤੁਹਾਡੇ ਅੰਕਲ ਨੂੰ ਮੈਂ ਲਗਾਉਦੀ ਆਂ, ਤਾਂ ਲੱਗ ਜਾਂਦਾ ਆ
ਅੱਛਾ ਆਪਣੇ ਆੇ ਤੋਂ, ਤੇ ਥਰਚੇ ਪੂਰੇ ਨੀ ਹੋਏ ਤੁਹਾਡੇ
ਹੋ ਗਏ ਆ
ਅੱਛਾ
ਫਿਰ ਵੀ ਲੱਗ ਜਾਂਦਾ ਏ
ਅੱਛਾ ਅੱਛਾ
ਹਾਂ
ਅੱਛਾ, ਕਾੱਲ ਆਲੀ ਹੈ ਨੀ
ਹੂ, ਹੋਰ ਤੁਹਾਡੀ ਦਰਾਣੀ ਨਾ ਹੋ ਗਈ, ਦੋ ਵਾਰੀ ਗੱਲ ਔ ਕਹਿੰਦੀ ਫੇਰ ਲਗਾ ਲੋਓ, ਬੱਚੇ ਸਵਾਲਾ ਤੇ ਫੇਰ ਲਾ ਲਿਓ, ਮੈਂ ਚੰਗਾ, ਕਹਿੰਦੀ ਮੈਨੂੰ ਨੀਂਦ ਨੀ ਆਉਂਦੀ ਛੇਤੀ ਗੱਲਾਂ ਬਹੁਤ ਸਰੀ
ਹਾਂ, ਉਹ ਇੱਕ ਦੋ ਵਜੇ ਤੱਕ ਜਾਗਦੀ ਰਹਿੰਦੀ ਆ, ਬਹੁਤ ਬਹੁਤ ਗੱਲ, ਨਾ ਔਹੀ ਨਾ, ਮੇਰੇ ਨਾਲ ਗੱਲ ਹੋ ਗੀ, ਫਿਰ ਫਿਰ ਔ ਇਹ ਕਰਕੇ, ਫਿਰ ਬਾਹ ਲਗਾ ਲੈਂਦੀ ਆ, ਮੈਡਮ ਕਦੇ ਦੋ ਮਿੰਟ ਸਾਫਹ ਵੀ ਲੈਂ ਲੇਯਾ ਕਰ, ਕਿਥੇ ਹੱਟਦੀ ਨੀ ਉਹ, ਹਾਲੇ ਨਹੀ ਔ ਸਾਡੇ ਤੇ ਹੁਣ ਆ ਗਏ ਹਾਂ ਅਸੀਂ ਜਿਆਦਾ ਗੱਲਾਂ ਕਰੀਏ ਸਿਰ ਪੀੜ ਹੁੰਦਾ, ਔ ਨਾ ਗੱਲਾਂ ਕਰੇ, ਫੇਰ ਸਿਰ ਪੀੜ ਹੁੰਦਾ।
ਅੱਛਾ, ਉਲਟਾ ਚੱਲਦਾ ਸਿਸਟਮ ਆ ਤਾਂ ਮੈਂ ਤੇ ਨਹੀਂ, ਮੇਰਾ ਇਰਾਦਾ ਨਹੀਂ ਸੀ ਫੇਰ ਫੋਨ ਕਰਕੇ ਕਹਿੰਦੀ ਏ, ਕੋਈ ਨੀ ਆਂਟੀ ਕਰ ਲਓ ਕਾਲ ਕਰਨੀ ਤੇ, ਮੈਂ ਕੇਹਾ ਠੀਕ ਆ ਫੇਰ ਕਹਿੰਦੀ ਨਾਲੇ ਨਾਲ ਤਾਂ ਲੱਗਦੀ ਨੀ, ਪੰਜ ਦਸ ਮਿੰਟ ਰੁਕ ਕੇ ਕਰ ਲਿਓ ਤੇ ਮੈਂ ਠੀਕ ਕੇਹਾ ਮੈਂ ਕਿਹਾ ਸੋ ਜਾਈਏ ਕੋਈ ਨੀ ਸਵੇਰੇ ਕਰ ਲਾਂਗੇ, ਇਥੇ ਵੀ ਕੀ ਆਪਾਂ ਨੂੰ ਛੇਤੀ, ਕੋਈ ਨੀ, ਕੋਈ ਨੀ ਨੀਂਦ ਆਂਦੀ ਜੇ ਨਹੀਂ, ਜਾਗਣ ਡੇ ਆ, ਤੇ ਕਰ ਲੋ
ਤੇ ਮੈਂ ਠੀਕ ਐ, ਫਿਰ ਕਰ ਲਈ ਆ, ਫੇਰ ਅਜੇ ਆਂਦੀ ਕੀ ਬੱਚਿਆਂ ਨੇ ਦੁੱਧ ਪੀਣਾ ਤੇ ਲਿਆ ਕੇ ਦੇ ਕੇ ਗਈ, ਹਾਂ ਤੇ ਉਹ ਅੱਗੇ ਨਾ ਆਂਦੀ ਮੈਂ, ਓਹ ਗੁਆਂਢਣਾ ਦੀਆਂ ਚੁਗਲੀਆਂ ਕਰਨ ਡਈ। ਤੇ ਘਰਵਾਲਾ ਓਹਦਾ, ਉਹ ਟਿੱਡੀ ਆ ਗਈ ਹੋਣੀ ਰੂਮ ਚ ਤੇ ਫੜ ਕੇ ਮੁੱਠੀ ਚ, ਤੇ ਕਹਿੰਦੀ ਭੱਜ ਕੇ ਆਇਆ ਮੇਰੇ ਵੱਲ, ਤੇ ਕਹਿੰਦੀ ਮੈਂ ਸੋਚਿਆ ਮੈਨੂੰ ਮਾਰਨ ਲੱਗਾ ਵਾ। ਚੁਗਲੀਆਂ ਕਰਨ ਦੀ ਕਰਕੇ, ਕਹਿੰਦੀ ਉਹ ਪੁੱਛਿਆ ਕਿ ਕੀ ਹੋਇਆ ਤੇ ਕਹਿੰਦੀ ਉਹ ਕੀੜਾ ਆ ਗਿਆ ਸੀ ਰੂਮ ਚ, ਉਹਨੂੰ ਸੁੱਟਣ ਚੱਲਿਆ ਸੀ।
ਅੱਛਾ।
ਹੱਦ ਈ ਐ, ਹਾਂ ਚੰਗਾ ਹੋਇਆ ਚੁਗਲੀਆਂ ਸ਼ੀਸ਼ੋ ਡਰ ਲੱਗਦਾ ਤੀ।
ਹਾਂ, ਮਹਾਂ ਕਦੀ ਕਿਤੇ ਹੋਰ ਵੀ
ਉਹੀ ਤਾਂ ਤਾਨੂੰ ਵੀ ਪਤਾ ਹੋਣਾ, ਹੈਗੀ ਉਹੋ ਜਿਹੀ ਏ।
ਆਹ ਕੋਈ ਨਾ ਕੋਈ ਇਹਨੂੰ ਟੌਪਿਕ ਮਿਲਣਾ ਚਾਹੀਦਾ, ਬਾਸ। ਫੇਰ ਤੇ ਇੱਕਦਮ, ਸਬ ਨੂੰ ਸਭ ਨੂੰ ਸੁਣਾਉਣੀ ਫਿਰ ਇੱਕ-ਇੱਕ ਕਰਕੇ। ਮੰਮੀ ਨੂੰ ਸੁਣਾਉਗੀ, ਦ ਅ ਨਨਾਣ ਨੂੰ ਸੁਣਾਉਗੀ, ਫੇਰ ਇਹਨਾਂ ਨੂੰ ਆਪਣੇ ਘਰ ਵਾਲੇ ਨੂੰ ਅੱਡ ਸਣਾਊਗੀ। ਸਾਨੂੰ ਅੱਡ ਸਣਾਊਗੀ, ਮੇਰੇ ਘਰਵਾਲੀ ਨੂੰ ਅੱਡ ਸਣਾਊਗੀ, ਸਾਨੂੰ
ਥੱਕਦੀ ਵੀ ਨਹੀਂ ਐ।
ਇੱਕ-ਇੱਕ ਮੈਂ ਦਸ ਦਾ ਸਟੋਰੀ ਥੋਡੀ ਸਾਰੀ।
ਅੱਛਾ।
ਹਾਂ ਜਿੰਨੀ ਵਾਰੀ ਪੁੱਛੀ ਜਾਵਾਂਗੇ, ਉਨੇ ਵਾਰੀ ਦੱਸੀ ਜਾਣਾ ਥੱਕਦੀ ਨੀ ਐ, ਆਪਾਂ ਤਾਂ ਦੇਖੀ ਐ।
ਵਰਗਿਆ ਮੈਂ ਕਿਹਾ, ਬਸ ਇੱਕ ਵਾਰੀ ਬੋਲਤਾ ਹੋ ਗਿਆ।
ਹਾਂ, ਤਾਂ ਮੈਂ ਹੀ ਕਹਿੰਦੀ ਮੈਰੇ ਕੋਲ ਤਾਂ ਸੁਣ ਲਿਆ, ਤਾਂ ਦਬਾਰਾ ਨੀ ਬੋਲਣਾ ਹੁੰਦਾ।
ਓਹੀ ਨਾ, ਓਹੀ ਹਾਲ ਮੇਰਾ।
ਧੰਨ ਐ ਲੱਗੀ ਰਹਿੰਦੀ, ਧੰਨ ਈ ਐ ਪੰਮੀ ਦੀ ਪੋਤੀ।
ਆ ਹੰ ਵਡੀਆ।
ਘੱਟ ਹੁੰਦੇ
ਹੁਣ ਹੂੰ ਤਾਂ ਉਹਦਾ ਜੀਅ ਵੀ ਲੱਗਿਆ ਰਹਿੰਦਾ, ਬੋਰ ਨੀ ਹੁੰਦੇ ਕਦੀ।
ਹਾਂ ਨਹੀਂ ਵਧੀਆ ਐ, ਰੌਣਕੀ ਬੰਦਾ ਇਹੋ ਜਾ ਹੋਣਾ ਵੀ ਚਾਹੀਦਾ।
ਹਾਂ, ਕਿੱਦਰ ਗਏ ਸਾਰੇ। ਇਹ ਬੈਠਾ ਉਂ ਵੀ
ਸਾਰੇ ਚੁੱਪ ਹੀ ਰਹਿ ਗਏ, ਤੇ ਫੇਰ ਤੇ ਘਰ ਚ ਰੌਣਕ ਨੀ ਰਹਿੰਦੀ, ਸ਼ਾਂਤੀ-ਸ਼ਾਂਤੀ ਹੈਗੀ। ਇਹ ਨਾ ਮੇਰੀ ਭਰਜਾਈ ਆਈ ਕੱਲ ਤੇ ਕਹਿੰਦੀ, ਤੁਹਾਡੇ ਇੱਥੇ ਤੇ ਬੜੀ ਸ਼ਾਂਤੀ ਐ, ਮੈਂ ਕਿਆ ਅਸੀਂ ਗੱਲ ਹੀ ਘੱਟ ਕਰਦੇ, ਸ਼ਾਂਤੀ ਤੇ ਆਪੇ ਰਹਿਣੀ। ਨਾ ਮੈਂ ਬੱਚੇ ਰੌਲਾ ਰੂਲਾ ਪਾਉਂਦੇ ਆ। ਬਗਲ ਵਾਲੇ ਦਾ ਹਾਂ ਇਹਨਾਂ ਦਾ ਵਾਹਵਾ ਦੂਰ ਪੈ ਜਾਂਦਾ, ਤੇ ਇਹਨਾਂ ਦੀ ਵਾਜ਼ ਵੂਜ ਨੀ ਆਉਂਦੀ, ਜਿਹੜੇ ਇੱਧਰ ਆ ਉਹ ਵੀ ਜਦੋਂ ਘਰ ਰਹਿਣ ਤੇ ਫੇਰ ਰੌਲਾ ਰੂਲਾ ਪੈਂਦਾ, ਨਾ ਰਹਿਣ ਤੇ ਓਧਰੋਂ ਵੀ ਆਵਾਜ਼ ਇਕਦਮ ਨੀ ਆਉਂਦੀ।
ਹਾਂ-ਹਾਂ, ਚੰਗਾ ਸ਼ਾਂਤ ਈ ਰਹਿਣਾ।
ਪਿੱਛੇ ਪਾਸੇ ਆ, ਤੇ ਉਹ ਵੀ ਦੂਰ ਪੈ ਜਾਂਦੇ ਆ ਸਾਡੇ।
ਹੂੰ-ਹੂੰ,
ਨੀਂਦ ਨੀ ਆਉਂਦੀ, ਜਦੋਂ ਸ਼ਾਂਤੀ ਰਹਿੰਦੀ ਐ।
ਹਾਂ, ਸ਼ਾਂਤੀ ਚ ਰਹਿ-ਰਹਿ ਕੇ ਫਿਰ ਆਦਤ ਹੋ ਜਾਂਦੀ ਐ ਸਾਨੂੰ। ਹੱਲਾ ਫੇਰ ਹੁੰਦਾ, ਤੇ ਫੇਰ ਦਿੱਕਤ ਹੁੰਦੀ।
ਬਰਦਾਸ਼ਤ ਨਹੀਂ ਹੁੰਦਾ। ਫ਼ੇਰ ਸਾਡਾ ਤੇ ਇਸ ਤਰ੍ਹਾਂ ਹਾਲ ਹੋ ਗਿਆ। ਜ਼ਿਆਦਾ ਰੌਲਾ ਦਮ ਬਰਦਾਸ਼ ਨਹੀਂ ਹੁੰਦਾ। ਉਹ ਵੀ ਉੱਥੇ ਵੀ ਜਾਂਦੇ ਸੀਗੇ ਨਾਂ। ਜੇ। ਦਾ ਚਲਾਾਉਂਦੇ ਜ਼ੋਰ ਸੇ ਬੋਲਦੇ ਹੌਲੀ ਬੋਲ ਹੌਲੀ ਬੋਲ ਵੀ ਸਾਡੇ ਸਿਰ। ਤੇ ਵੱਜਣ ਡ ਵਾਸਤੇ। ਚੁੱਪ ਕਰ ਜਾਣਾ। ਉਹੇ ਫੇਂਰ
ਬੋਲਦੀ ਜਾਂਦੀ। ਬੱਚਿਆਂ ਨੂੰ ਵੀ
ਹਾਂ ਨਾ ਉਹਨਾਂ ਦੀ ਆਦਤ ਹੈ। ਬੋਲਣ ਦੀਂ
ਹਾਂ ਉਹ ਤੇ।
ਨਾਂ ਤੇ ਬੋਲਿਆ ਜਾਂਦਾ। ਨਾ ਸੁਣਿਆ ਜਾਂਦਾ ਸ਼ਾਂਤ ਸ਼ਾਂਤੀ ਹੋ ਗਿਆ। ਕੰਮ
ਇਕੱਲੇ ਦਾ ਫਿਰ ਹੋ ਜਾਂਦਾ। ਜੁਆਇੰਟ ਫੈਮਲੀ ਫਿਰ ਉਹ ਫਿਰ ਤੇ ਸਾਡਾ ਦਾ। ਸਵੇਰੇ ਉੱਠਦੇ ਸਭ ਹੱਲਾ ਚੱਲੂ ਹੁੰਦਾ। ਜਿਨਾਂ ਦਾ ਰਾਤ ਹੋਣਾ ਹੋਵੇ। ਹੁਣੇ ਵੀ ਲੱਗੇ ਹੀ ਹੋਏ ਬਾਹਰਮ ਵੀ ਹੁੰਦਾ ਹੱਲਾ। ਜਦੋਂ ਸੋ ਨੀਂ ਜਾਂਦੇ। ਸੋਦੇ ਰਦਾ ਫ ਡਡ। ਹੁੰਦੇ ਤੁੰ ਉਥੇ ਚਲ ਜਾਓ। ਉੱਥੇ ਸੋ ਹੁਣ ਲੈ ਕੇ ਹੱਲ ਨੀ ਕਰੋ। ਸੋਹਰੇ ਆ। ਇਹ ਵੀ ਮੈਂ ਹੀ ਸੁੱਤੀ ਆ ਜਾ ਕੇ। ਹੁਣੇ ਮੰਨੀ ਲਗਾਉਣ ਡਈ ਨਾ। ਮੈਂ ਕੋਲ ਫੋਨ ਲਗਾਇਆ। ਤੇਨੈਂ ਸੋਣਾ ਨੀ ਫੇਰ ਮਸਾ ਕਿਹਾ ਹੀ ਫਿਰ। ਤੇ ਫਿਰ ਜਾਂ ਫੋਨ ਲਗਾਈ। ਮੈਂ ਤਦ ਪੁੱਛਿਆ ਮੈਂਨੂੰ ਮੈਂ ਕਿਹਾ ਲਗਵਾਾਂ ਫੋਨ ਸੋਚ ਕੇ।
ਹਾਂ ਨਹੀਂ ਫਿਰ। ਮੈਂ ਉਹਦੇ ਨਾਲ ਉਹਦੇ ਨਾਲ ਕਰਦੀ ਰਹੀਂ ਕਰਕੇ ਫਿਰ ਤਾਈਓ। ਫਿਰ ਮੈਂ ਮੈਂ ਸ਼ੈਲ ਸੌ ਗ ਹਾਂ। ਮੈਂ ਮੈਸੇਜਿੰਗ ਮੇਰੇ ਵੇਖੇ ਨੀ।
ਹਾਂ ਨਹੀਂ ਇਹਨੂੰ ਸੋਣ ਦੀ ਇਹਨੂੰ ਫੋਨ ਫੜਦੀ। ਤੇਨੇ ਫਿਰ ਉਹ ਪਰਾ ਖੇਲਣ ਲੱਗ ਜਾਂਦੀ ਨਾ।
ਹਮ।
ਸੋਦੀ ਨਹੀਂ ਹਾਂ।
ਅੱਛਾ।
ਦਿਨਾਂ ਛਾਂ ਨੀ ਮੰਗਦੀ।
ਅੱਛਾ ਆਹ ਜਾਗ ਜਾਗ ਕੇ ਆਦਤ ਪੈ ਗਈ।
ਹਾਂ ਨਾਲੇ ਗੱਲ ਦਾ ਸਸ ਸੁਣ ਨ ਵਸਤੇ। ਮੈਂ ਗੱਲਾਂ ਕਰਦੀ ਰਹਗੀ ਤੂੰ ਸੋਣਾ ਹੀ ਨੀ।
ਅੱਛਾ ਸੁਣਦੀ ਰਹਿਣਾ।
ਹਾਂ ਹੁਣੇ ਸੁਣਨ ਡੇ ਹੱਸਣ ਡੈਈ ਸੁਣ ਸੁਣ ਕੇ। ਤਾਈਓ ਇਹਨਾਂ ਨੇ ਫਿਰ ਮੈਂ। ਇਹਨਾਂ ਨੇ ਮੈਨੂੰ ਗੁੱਸੇ ਕੀਤਾ ਕਹਿੰਦਾ। ਤੂੰ ਪਹਿਲਾਂ ਇਹਨੂੰ ਸੁਆਦ ਬਾਅਦ ਗੱਲ ਕਰੀ ਜਿੰਦੇ ਨਾਲ ਕਰਨੀ ਆ। ਸੁਦ ਪਹਿਲੇ ਕਹਿੰਦੇ ਸਵੇਰੇ ਸਕੂਲ ਆ। ਤਾਂ ਕਰੀ ਫੋਨ ਫੇਰ ਮੈਂ ਕਰਤਾ ਹੀ ਸਾਈਡ ਕਰਕੇ ਰੱਖਤਾ ਹੀ।
ਅੱਛਾ। ਤੇ ਇਹਨਾਂ ਦੀਆਂ ਹੋ ਗੀਆਂ ਕੰਪਲੀਟ।
ਇਹ ਇਹਨਾਂ ਦੇ ਪਾਪਾ ਦੀ ਆਜੇ।
ਹਾਂ
ਹਾਂ ਹੋ ਗਈਆਂ ਵਾ, ਇੱਕ ਨਵੀਂ ਹੁਨ ਚਾਲੂ ਹੋਣੀ ਆ। ਜਿਸ ਤਰ੍ਹਾਂ ਹੁਣ ਮੈਂ ਕੀਤੀਆਂ ਹ ਹੋ ਗਈ ਵੀ ਚੱਲ।
ਅੱਛਾ ਠੀਕ ਹੈ।
ਹੁ ਕੱਲ ਸਵੇਰੇ ਫੇਰ ਉਹ ਹਾਂ- ਕੱਲ ਤੋਂ ਫੇਰ ਉੋਂਦੇ ਹੀ ਲਗਾਉਂਗੀ ਤੁਹਾਨੂੰ। ਸ
ਕੋਈ ਨੀ ਕੱਲ ਹਮ ।
ਉਹੀ ਤਾਂ ਵੀ ਉਹ ਆ ਡਿਆ ਵਾ ਵੱਡੇ ਤੇ ਗਿਫਟ ਗੁਫਟ ਲੈ ਕੇ ਆਉਣੇ ਆਂ।
ਹਮ।
ਕੋਈ ਕ ਮੈਂ ਕਿਹਾ ਫਾਲ ਚਲਿਆ ਜਾਏ ਮੈਂ ਕਿਹਾ ਦਖਿਲ ਹੈ ਉਹ ਆਈਏ ਪੈਸੇ ਹੈ ੳਹ, ਮੁੱਕ ਜਾਂਨਦੇ ਤੇ ਫੇਰ ਬੈੇ ਉੱਥੇ ਰਵਾਂਗੇ ਮੈਂ ਕਿਹਾ ਲਾ ਕੇ ਰੱਖ ਲਈ ਏ ਥੱਲੇ ਹੀ। ਹਮ ਨਹੀਂ ਨਹੀਂ ਜਾਂਦੇ ਮਿੰਟ ਚ ਨਿਕਲ ਜਾਂਦੇ ਇੱਕਦਮ
ਓਹੀ ਨਾ ਉਹ ਪਰਿਵਾਰ ਚ ਤੇ ਹੋਰ ਜਲਦੀ ਖਤਮ ਹੁੰਦੇ ਆ। ਕਿਸੇ ਨੂੰ ਆਹ ਚ। ਕਿਸੇ ਨੂੰ ਉਹ ਚਾਹੀਦਾ।
ਹਾਂ ਉਹ ਤੇ ਆ ਬੱਚਿਆਂ ਨੂੰ ਹੀ ਮਾਣਨੀ ਆ। ਤੇ ਪੰਜ ਰੁਪਏ ਦਸ ਰੁਪਏ ਪੰਜ ਰੁਪਏ ਦਸ ਰੁਪਏ। ਪੈ ਲੱਗੇ ਹੋਏਗਾ ਨੂੰ
ਹਾਂ ਰੋਜ਼ ਦਾ ਹੀ ਖਰਚਾ। ਜਿਹੜਾ ਥੋੜਾ ਜਿਆਦਾ ਨਿਕਲ ਜਾਂਦਾ ਨਾਂ।
ਹਾਂ ਛੋਟੇ ਛੋਟੇ ਚ। ਜ਼ਿਆਦਾ ਨਿਕਲਦਾ ਵਾ।
ਹਮ।
ਇੱਕ ਨੇ ਲਿਆ ਪੰਜ ਰੁਪਏ। ਫੇਰ ਤਿੰਨਾਂ ਲੋਕਾਂ ਨੂੰ ਪੰਜ ਪੰਜ। ਫ਼ਿਰ ਇੱਕ ਨੇ ਜੇ ਦੱਸ ਦਾ। ਤਿੰਨਾਂ ਨੂੰ ਦਸ ਦਸ ਦੇ। ਇਸ ਤਰ੍ਹਾਂ ਚੱਲਦਾ ਵਾ ਔਰ ਹਮ। ਔਰ ਫੇਰ ਰੋਟੀ ਡੀ ਜੀ ਤੇ। ਜ਼ਿਆਦਾ ਹੀ ਕਰਦੀ। ਕਦੀ ਦੇ ਦੋ ਕਦੀ ਮੇਰੇ ਕੋਲ ਪੈਸਾ ਦੇ ਦੋ। ਮੇਰੇ ਕੋ ਪੈਸਾ ਦੇਦੋ ਬਸ ਪੈਸੇ ਦੇ ਦੋ ਮੈਨੂੰ ਪੈਸੇ ਦੇਦੋ ਮੈਨੂੰ ਤੁਡੇ ਕੋਲ ਪੈਸੇ ਸਿੱਧਾਂ ਪੁੱਛ ਤੁਹਾਡੇ ਕੋਲ ਪੈਸੇ ਹੈ। ਇਹ ਜੇ ਬੋਲ ਨਈ ਐ ਤੇ ਫੇਰ ਠੀਕ ਐ ਜੇ ਬੋਲ ਤਾਂ ਹੈਗੇ ਆ ਤੇ ਬਸ ਫੇਰ ਦੇਦੋ ਮੈਨੂੰ ਇੱਕ ਪੈਸਾ ਦੇ ਦੋ ਮੈਨੂੰ ਪਰ ਇੰਨੇ ਪੈਸੇ- ਦੇ ਦੋ ਮੈਨੂੰ ਉਹ ਮਲਾਈ ਖਾ ਕੇ ਤਿੰਨੋ ਬੋਲੋ ਕਿੰਨੇ ਪੈਸੇ ਦੇ ਦੋ ਮੈਨੂੰ
ਅੱਛਾ ਨਾਲੇ ਪਾਵਾ ਦਕਾਨ ਤੁਹਾਡੇ ਲਾਗੇ ਆ ਨਾ ਭੱਜ ਜਾਂਦੇ।
ਤੁਹਾਡੇ ਕੋਲ ਬਹੁਤ ਪੈਸੇ ਐ, ਤੁਹਾਡੇ ਕੋਲ ਬਹੁਤ ਪੈਸੇ ਐ, ਮੈਂ ਕਿਆ ਕਿੱਥੇ ਆ ਮੈਂ ਕਿਹਾ ਰੱਬ ਕਰੇ ਆ ਈ ਜਾਵੇ ਮੇਰੇ ਕੋਲ ਬਹੁਤ ਪੈਸੇ। ਤੇਰੇ ਮੋਤੀ ਲੱਗਦੇ ਮ ਹਾਂ ਮਗ ਤੇਰੇ ਮੋਤੀ ਲੱਗ ਜ ਮਗ ਤੂੰ ਮੰਗੀ ਜਾ ਤੇ ਮੈਨੂੰ ਦਈ ਜਾ
ਹੁ- ਸਹੀ ਗੱਲ ਹੈ, ਉਹੀ ਬਹੁਤ ਕੁਝ ਸੋਚਦੇ ਹਾਂ ਆਪਾਂ ਆਹ ਕਰੀਏ ਉਹ ਕਰੀਏ। ਮੇਨ ਪੈਸੇ ਦਾਹੀ ਆ ਸਾਰਾ ਕੁਛ
ਹਾਂ ਖੁਸ਼ ਹੋ ਜਾਂਦੀ ਹੁਣ ਦਿੰਨੀ ਆ ਪੈਸੇ ਤੇ ਖੁਸ਼ ਹੁੰਦੀ ਐ ਮਿਲਨ ਲੱਗ ਗਏ ਮੈਨੂੰ
ਅੱਛਾ ਅੱਛਾ।
ਇਹ ਬੋਲੋ ਕਿ ਤੂੰ ਤਾਂ ਪੂਰਾ ਮੈਨੂੰ ਖਾਲੀ ਕਰਕੇ ਜਾਏਗੀ ਲੱਗਦਾ ਜਦੋਂ ਆਉਂਦੀ ਉਦੋਂ ਪੈਸੇ ਲੈ ਜਾਂਦੀ-
ਅੱਛਾ।
ਪਤਾ ਸਾਹਮਣੇ ਚਿੱਲਰ ਪਿਆ ਰਹਿੰਦਾ ਵਾ ਤੇ ਆ ਕੇ ਸਿੱਧਾ ਪਹਿਲੇ ਵੇਚੇਗੀ ਏ ਕਿਆ ਬਾਤ ਮੰਗੂਗੀ
ਹੂ,,,
ਹੂ ਹਾਂ
ਚੰਗਾ ਤੇ
ਓਈ ਸਵੇਰੇ ਹਾਂ ਤੇ ਐਵੇਂ ਹੁਣ ਮੰਗਾਇਆ ਸੀ ਇਹ ਪੋਡਰ, ਆਇਲੇਨਰ ਤੇ ਕਰੀਮ ਜੀ ਆਚਾਈ ਮੇਰੀ-
ਹੂ ਅੱਛਾ ਔਨਲਾਈਨ ਮੰਗਵਾ ਲੈਂਦੇ ਸਮਾਨ ਤੁਸੀਂ
ਹਾਂ ਔਨਲਾਈਨ ਮੰਗਇਆ ਨਾਇਕਾ ਇੱਕ ਐਪ ਹੈਗੀ ਨਾ।
ਹੂੰ।
ਉੱਚੋਂ ਮੰਗਾਇਆ ਸੀ ਮੇਕਅਪ ਮੁਕਪ ਦਾ ਸਮਾਨ ਉੱਚੋਂ ਠੀਕ ਆ ਜਾਂਦਾ ਵਾ
ਸਸਤੇ ਚ ਆ ਜਾਂਦਾ, ਕੇ ਮਹਿੰਗਾ?
ਹੋਰ ਖਾਣ ਪੀਣ ਦਾ ਜ਼ਿਆਦਾ।
ਹੂ,,, ਹੈਲੋ।
ਅੱਛਾ ਜੀ ਹੋ ਮੈਂ ਵੇਖਣ ਮੈਂ ਕਿਹਾ ਲੰਡਨ ਤੇ ਦੀ ਬੇਟੀ ਮੇਰੀ ਮੈਂ ਕਿਹਾ ਕਿਤੇ ਆਵਾਜ਼ ਸੁਣ ਲਈ ਇੰਨੇ।
ਹਾਂ ਹਾਂ।
ਹੂ,,, ਹਾਂ
ਕੋ ਦਰਾਣੀ ਦੇ ਉੱਥੇ ਪਹੁੰਚ ਜਾਣਾ ਸੀ ਨਾ ਬਾਲਕੋਨੀ ਚ ਦੋਵੇਂ ਬਹਿ ਕੇ ਲੱਗੀਆਂ ਰਣਾ ਸੀ
ਹਾਂ, ਨਹੀਂ ਅਰਾਮ ਨਾਲ ਮੈਂ ਲੰਮੇ ਪਈ ਆ ਬਾਹਰ ਕੇ ਠੀਕ ਹੈ ਫਿਰ ਮੈਂ ਤੁਹਾਨੂੰ ਹਾਂਜੀ ਕਰਵਾਂਦੀ ਹਾਂ ਕੱਲ
ਠੀਕ ਹੈ।